ਹੈਲੋ ਦੀ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ। ਬਸ ਠੀਕ ਤੁਸੀਂ ਸੁਣਾਓ ਠੀਕ ਹੋ।
ਹਾਂਜੀ ਬਸ ਵਧੀਆ ਹੋਰ ਸੁਣਾਉ ਅਜ ਦਾ ਮੂ ਤਨ ਕਿਵੇ ਸੀ ਉਧਰ
ਬੋਤ ਗਰਮੀ
ਐ ਤੇ ਨਈ ਸੀ ਮੈਂ ਹਿਸਾਬ ਹੈ।
ਬੋਤ ਗਰਮੀ ਹੋ ਰਈ ਐ। ਹਵਾ ਵਿੱਚ ਚੱਲਦੀ ਏ ਵੇ ਪਰ ਜ਼ਿਆਦਾ
ਹਾਂਜੀ ਹੋਰ ਰਾਤ ਦੀ ਰੋਟੀ ਦੀ ਤਿਆਰੀ ਹੋ ਗੀ।
ਮੀਂ ਨਾ ਹੋਰੀ ਉਲ ਕੇ
ਬਿਲਕੁਲ ਕਿੱਦੇ ਹੋ ਰੀ ਬਾਰਿਸ਼ ਅੱਜ ਮਿਲੇ ਆ
ਆਟਾ ਗੁੰਨ ਕੇ ਰੱਖ‌ ਕੇ ਆਈ ਆ ਫੂਨਦੇ ਲਾਣੇ ਆ ਅੱਠ- ਸੱਤ ਨੌਂ ਕ ਵਜੇ ਖਾਂਦੇ ਆ ਰੋਟੀ ਦਿਨ ਨੌ ਕੁ ਵਜੇ ਕਰਦੇ ਆ ਨਾ
ਈ ਥਾ ਲੇ
ਹਾਂਜੀ
ਹਾਂਜੀ ਹਾਂਜੀ ਸਬਜੀ ਵਿ
ਤੁਹਾਡੇ ਉੱਧਰ ਦਾ ਕਿੱਦਾਂ ਦਾ ਮੌਸਮ ਐ
ਸਾਡੇ ਇੱਧਰ ਮੌਸਮ ਤਾਂ ਠੀਕ ਐ ਉਹੀ ਐ ਗਰਮੀ ਦੁਪਹਿਰੇ ਇਤਨੀ ਗਰਮੀ ਹੋ ਜਾਂਦੀ ਹੈਦ ਵ ਚ ਤਾਬਲੇ ਫੇਰ। ਸਾਡੇ ਇੱਧਰ ਦੁਪਹਿਰੇ ਗਰਮੀ ਹੁੰਦੀ ਹੈ ਪਰ ਸ਼ਾਮੀ ਫਿਰ ਮੌਸਮ ਠੀਕ ਹੋ ਜਾਂਦਾ ਹੈ ਇਹੀ ਸਾ ਕਿਤਾਬ ਏਦਾ ਦਾ ਬਾਰਿਸ਼ ਪੈ ਨੀਂ ਰਹੀ ਕੁੱਛ ਬਾਰਿਸ਼ ਪਵੇ
ਫਰਾਟਾ ਚਲਾਇਆ ਹੋਇਆ ਤੇ ਬੈਠੀ ਆ ਵਿਹੜੇ ਚ ਗਰਮੀ ਬੜੀ ਸ ਇਦੇ ਅੰਦਰ ਅ
ਹਅ ਬੜੀ ਬੜੀ ਹੋਰ ਤੁਹਾਡੀ ਬੇਟੀ ਕਿੱਦਾਂ ਆ ਛੋਟੀ ਆਲੀ?
ਬਸ ਲੱਗੀ ਬਾਹਰ ਖੇਡਣ। ਹਾਂ ਉਹ ਬੇਟਾ ਸਾਈਕਲ ਚਲਾਣ ਡੇ
ਆਪਣੀ ਯੋਗਾ ਪਿੱਛੋਂ ਆਵਾਜ਼ ਹੀ ਆਈ ਸੀ ਪਿੱਛੋਂ ਕਦੀ ਕਦੀ ਆਵਾਜ਼ ਮਾਰਦੀ ਸੀ ਨਾ ਮੰਮਾ ਮੰਮਾ।
ਹਾਂਜੀ ਹਾਂਜੀ ਉਹ ਲੱਗੀ ਏ ਨਾ ਖੇਲ ਰੀ ਏ ਹਾਂਜੀ ਹੋਰ ਤਾਂਡੇ ਕੀ ਕਰਦੇ ਪਏ ਬੱਚੇ?
ਸਾਡੀ ਵੀ ਇੱਕੋ ਬੇਟੀ ਹੈ ਪਰ ਉਹ ਬੈਠ ਕੇ ਟੀਵੀ ਦੇਖ ਰਹੀ ਏ ਇੱਧਰ ਰੋਡ ਹੈ ਨਾ ਹਾਈਵੇ ਅਸੀਂ ਬਾਹਰ ਕੱਢ ਨੀ ਸਕਦੇ ਤੇ। ਕਹਿੰਦੀ ਆ ਦੁਪਹਿਰੇ ਕੱਲ੍ਹ ਮੇਰੇ ਮਗਰ ਪੈ ਗੀ ਕੱਲ ਦੁਪਹਿਰੇ ਕਹਿੰਦੀ ਦੋ ਵੱਜੇ ਮੈਨੂੰ ਸਾਈਕਲ ਬਾਹਰ ਛੱਤ ਤੇ ਕੱਢਕੇ ਦੇ ਮੈ ਕ। ਚਲਾਣੀ ਮੈਂ ਤੂੰ ਇਡੀ ਗਰਮੀ ਹੈ ਤੂੰ ਦੋ ਵਜੇ ਸਾਈਕਲ ਚਲਾਏਗੀ ਬਾਹਰ ਛੱਤ ਤੇ। ਹੁਣ ਲੱਗਿਆ ਸਰਦੀਆਂ ਆਲਾ ਹੁੰਦਾ ਹੈ ਨਾ ਹਾਂਜੀ।
ਤੀਸੀਂ ਗਰਮੀਆਂ 'ਚ ਉਹ ਦੁਪਹਿਰੇ ਢਾਈ ਤਿੰਨ ਵਜੇ ਨਾ ਜਿਸ ਤਰ੍ਹਾਂ ਰੋਟੀ ਖਾ ਲੀਂ ਨਾ ਇੱਕ ਕ ਵਜੇ ਨਾਲ ਉਨ੍ਹਾ ਨੇ ਤਿੰਨ ਵਜੇ ਗਰਮ ਜੈਕਟ ਪਾ ਕੇ ਤੇ ਰਨਿੰਗ ਕਰਨ ਜਾਂਦੇ ਹੁੰਦੇ ਹੀ
ਤੂੰ ਅ
ਹਾਂ।
ਮਤਬ ਅ ਏਦਾਂ ਈ ਆ ਮਤਲਬ ਕੋਈ ਵਿੱਚ ਜਿਵੇਂ ਆਪਾ ਹੁੰਦੇ ਆ ਨਾ ਕੋਈ ਲੋਕ ਹੈਲਥੀ ਵਗੈਰਾ ਹੁੰਦੇ ਆ ਲਾਜ- ੱਧੇ ਕਹਿੰਦੇ ਆ ਕਿ ਬਤੀਨਾ ਆ ਏ ਪਸੀਨੇ ਕਰਕੇ ਅੱਛਾ ਜੀ।
ਕੀ ਅਹਾਂਜੀ।
ਆ ਗੀ ਤੁਹਾਡੀ ਬੇਟੀ ਅਵਾਜ ਆ ਗੀ।
ਹਾਂਜੀ। ਤੇ ਉਹਦੇ ਕਰਕੇ ਹੋਰ ਕਰ ਲਿਆ ਕੋਈ ਕੰਮ- ਕੁਮ ਬੱਚਿਆਂ ਨੇ ਸਕੂਲ ਦਾ?
ਨਈ ਮੈਂ ਅਜੇ ਕਰਾਇਆ ਹੀ ਨੀ ਹੈ ਮੈਂ ਕਿਹਾ ਕੱਠਾ ਹੋਲੇ ਇੱਕੋ ਵਾਰੀ ਕਰਾਵਾਂਗੀ ਤਿੰਨ ਚਾਰ ਦਿਨ ਪਹਿਲੇ ਆਪੀ ਲੈ ਕੇ ਆਈਏ ਬਜ਼ਾਰੋ ਅ ਥ੍ਰੀ -ਇਨ -ਵਨ ਕਾਪੀ ਚ ਮੈਮ ਨੇ ਕਿਹਾ ਕੰਮ ਕਰਵਾਓ। ਤੇ ਹੁਣ ਕੰਮ ਸਟਾਰਟ ਕਰਵਾਵਾਂ ਕਿ ਅਜੇ ਸਕੂਲ ਖੁੱਲਣੇ ਨੀ ਏ ਸਕੂਲ ਖੁੱਲ੍ਹਣੇ ਆ ਪੱਚੀ ਜੁਲਾਈ। ਰਾਤ ਦਾ ਮਹੀਨਾ ਪਿਆ ਵੀਹ ਪੱਚੀ ਦਿਨ ਪਏ ਹਜੇ ਤੇ ਆਰਾਮ ਨਾਲ।
ਅੱਛਾ, ਅੱਛਾ।
ਜਾਣਾ ਆ, ਹੋਰ ਤੁਹਾਡੀ ਬੇਟੀ ਦਾ ਤੁਸੀਂ ਕਰਵਾ ਬੇਟੀ ਐਡਮਿਸ਼ਨ ਸਕੂਲੇ ਨਹੀਂ ਹਜੇ?
ਠੀਕ, ਕੀ ਬਣਾ ਲਿਆ ਸਬਜ਼ੀ?
ਪਤਾ, ਪਤਾ ਹੀ ਨੀ ਮੰਮੀ ਨੇ ਦੇਖੀ ਚਾੜੇ ਮੈਂ ਥੱਲੇ ਜਾ ਕੇ ਦੇਖੀਆਂ ਹੀ ਨੀ, ਮੈਂ ਸ਼ਾਮ ਨੂੰ ਥੱਲੇ ਹੀ ਨੀ ਗਈ। ਹਜੇ ਪਤਾ ਹੀ ਨਹੀਂ ਮੰਮੀ ਤੇ ਕੀ ਚਾੜਿਆ ਜਾਵਾਂਗੀ ਦੇਖਾਂਗੀ ਤੇ, ਬਾਜ਼ਾਰੋਂ ਮੰਗਵਾਵਾਂਗੇ ਫੇਰ ਕੁਛ ਬਣਿਆ ਬਣਾਇਆ ਗਰਮੀ ਹੈ ਨਾ ਬਨਾਉਣ ਦਾ ਮਨ ਹੀ ਨੀ ਕਰਦਾ।
ਖਾਣ ਦਾ ਮਨ ਹੀ ਨੀ ਕਰਦਾ ਗਰਮੀਆਂ ਵਿੱਚ, ਤੇ ਤਾਂ ਕਰਕੇ ਜੇ ਕੁੱਛ ਪਤਾ ਹੀ ਨੀ ਮੰਮੀ ਨੇ ਕੀ ਬਣਾਇਆ ਕੀ ਨਹੀਂ ਬਣਾਇਆ, ਤੇ ਨਹੀਂ ਤਾ ਬਜਾਰੋ ਮੰਗਵਾਵਾਂਗੀ ਬਣੀ ਬਣਾਈ ਸਬਜ਼ੀ
ਪਈ ਹੋਈ ਦੀ ਤੇਰੇ ਹਾਂ ਮੈਂ, ਮੈਂ ਕਿਹਾ ਚਣੇ ਲੈਓ ਛੋਲੇ ਲੈਓ ਬਣੇ ਬਣਾਏ ਤੇ ਇਹ ਵੀ ਬਣਾਣੇ ਆ, ਇਹ ਗਏ ਹੋਏ ਸੀ ਮੈਂ ਕੱਲੀ ਤੇ ਫੇਰ ਮੈਂ ਕਰੇਲੇ ਬਣਾ ਕੇ ਰੱਖ ਹੀ ਲਏ ਮੈਂ ਕਿਹਾ ਹੁਣ ਫੁਲਕੇ ਲਾਣੇ ਥੋੜੇ ਚਣੇ ਪਏ ਹੋਏ ਆ।
ਹਾਂਜੀ।
ਹਾਂ ਥੋੜ੍ਹਾ ਜਿਹਾ ਹੋਣਾ, ਮਹੀਨਾ ਤੇ ਅਗਲਾ ਮਹੀਨਾ ਤਾਂ ਰਹਿਣ ਹੀ ਹੈ ਨਾ ਗਰਮੀ।
ਹਾਂਜੀ ਬੜੀ ਗਰਮੀ ਹੈਗੀ ਹੈ। ਜਿੰਨਾ ਮਰਜ਼ੀ ਮਤਲਬ ਔਹ ਪੱਚੀ ਜੁਲਾਈ
ਅੱਛਾ, ਅੱਛਾ ਪੱਚੀ, ਇੱਥੇ ਪੰਦਰਾਂ ਨੂੰ ਖੁੱਲ ਜਾਣੇ ਆ ਕਈਆਂ ਦੇ ਸੱਤ ਨੂੰ ਖੁੱਲ੍ਹ ਜਾਣੇ ਹੈ।
ਅੱ ਅੱਛਾ ਨਹੀਂ ਇੱਦਾਂ ਤੇ ਪੱਚੀ ਜੁਲਾਈ ਨੂੰ ਹੀ ਕਹਿ ਰਹੇ।
ਉੱਧਰ ਹਿਮਾਚਲ ਵਾਲੀ ਸਾਈਡ ਤੇ ਨਾ ਬਰਸਾਤਾਂ ਚ ਛੁੱਟੀਆਂ ਕਰਦੇ ਆ।
ਹਾਂਜੀ, ਹਾਂਜੀ ਹੈਲੋ।
ਗਰਮੀ ਚ ਨਹੀਂ ਕਰਦੇ ਉਹ ਬਰਸਾਤਾਂ ਚ ਕਰਦੇ।
ਏ ਦੀਦੀ ਕਿਦੇ ਫੋਨ ਤੇ ਫੋਨ ਅੱਛਾ, ਅੱਛਾ।
ਹਾਂ, ਜਦੋਂ ਬਰਸਾਤ ਆਉਂਦੀ ਨਾ
ਹਾਂਜੀ, ਹਾਂਜੀ।
ਉਦੋਂ ਕਰਦੇ।
ਹਾਂਜੀ, ਹਾਂਜੀ, ਹਾਂਜੀ ਸਿਰਫ ਦੋ ਮਿੰਟ ਰੁਕੋ ਤੁਸੀਂ ਹਾਂਜੀ ਹਾਂ। ਹਾਂਜੀ, ਹਾਂਜੀ ਵਧੀਆ।
ਮੈ ਕਿਹਾ ਹਸਬੈਂਡ ਗਏ ਔਫਿਸ?
ਹਾਂਜੀ, ਔਹ ਨਹੀਂ ਫੇਰ ਥੱਲੇ ਸ਼ੋਪ ਹੈਗੀ ਨਾ ਫੇਰ ਮੇਰੀ ਸ਼ੋਪ ਤੇ ਰਹਿੰਦੇ ਆ ਔਹ ਕਿਤੇ ਜਾਣ ਦੀ ਦਿੱਕਤ ਹੀ ਨਹੀਂ ਹੈ, ਥੱਲੇ ਹੀ ਹੈ ਘਰ ਮਕਾਨ।
ਠੀਕ, ਸਾਡਾ ਵੀ ਆਪਣਾ ਹੀ ਹੈ ਨਾ ਕੰਮ, ਇਸ ਕਰਕੇ ਸਾਡੇ ਵੀ ਹਰ ਵੇਲੇ ਘਰ ਹੀ ਹੁੰਦੇ।
ਅੱਛਾ।
ਹਾਂ, ਸਾਡਾ ਵੀ ਕੰਮ ਇੱਦਾਂ ਹੀ ਹੈ ਨਾ ਫੋਨ ਤੇ ਹੀ ਹੈ ਜ਼ਿਆਦਾ ਇਹਨਾਂ ਦਾ।
ਹਾਂਜੀ, ਹਾਂਜੀ।
ਹੋਰ, ਲੈ ਕੇ ਆਏ ਕਿ? ਕਿਆ ਲੈਣਾ ਹੈ ਪਾਣੀ ਪੀਨਾ ਹੈ, ਗਿਲਾਸ ਲੇ ਆ ਫੇਰ। ਐਸੇ ਪੀ ਨਾ ਹੈ, ਜੂਠੀ ਹੋ ਜਾਏਗੀ ਨਾ ਬੋਤਲ ਬਸ, ਬਸ ਵਧੀਆ। ਤੇ ਇਹਦਾ, ਗਿਆ ਨੀ ਪਲਾਨ ਨੀ ਬਣਿਆ ਫੇਰ। ਜਾਂਦਾ ਘੁੰਮਣ।
ਨਹੀਂ ਅਸੀਂ ਘਰ ਹੀ ਆ ਗਰਮੀ ਹੁੰਦੀ ਹੈ ਕਿੱਥੇ ਜਾਇਆ ਜਾਏ। ਹੁਣ ਦੇਖਾਂਗੇ, ਜਦੋਂ ਮੌਸਮ ਠੀਕ ਹੋਣਗੇ ਤੇ ਫੇਰ ਕਿੱਧਰ ਜਾਣ ਦਾ ਪਲੇਨ ਬਣਾਵਾਂਗੇ।
ਵੈਸੇ ਤਾਂ ਕਈ ਜਗ੍ਹਾ ਤੇ ਕਾਫ਼ੀ ਬਰਸਾਤ ਸ ਸ਼ੁਰੂ ਕਈ ਜਗ੍ਹਾ ਤੇ ਬਰ
ਹਾਂਜੀ ਹਰਿਆਣਾ ਵਗੈਰਾ ਹੋਈ ਆ ਬਰਸਾਤ, ਪਰ ਇਸ ਟਾਈਮ ਬਰਸਾਤ ਨੀ ਹੋ ਰਹੀ ਹਾਂਜੀ ਹਰਿਆਣਾ ਹੋਈ ਆ ਪਰ ਇਸ ਸਾਇਡ ਨੀ ਹੋਈ ਆ ਤਾਂ ਕਰਕੇ
ਹਾਂ
ਹਾਂਜੀ ਹੋਰ ਸੁਣਾਓ
ਹਾਂ
ਹੁਨ ਥੋਡਾ ਬੇਟਾ ਠੀਕ ਏ।
ਇਕਦਮ ਕੱਲ ਵੀ ਆਈ ਨੇਰੀ ਥੋੜੀ, ਨੇਰੀ ਆਵੇ ਲਾਈਟ ਚਲੀ ਜਾਂਦੀ ਆ, ਸਾਈਕਲ ਅੰਦਰ ਰੱਖ ਲੈ, ਉਹ ਜਾਂਦੀ ਆ ਫੇਰ ਹੋਰ ਜੀਆਦਾ ਗਰਮੀ ਹੋ ਜਾਦੀ ਏ ਤਾਂ ਕਰਕੇ
ਬੜੀ ਨੇਰੀ ਆਈ ਪਰ ਬਾਰਿਸ਼ ਵਗੈਰਾ ਹੋਈ ਨੀ ਏ ਬਾਰਿਸ਼ ਵਗੈਰਾ ਹੋਈ ਨੀ ਆ ਨੇਰੀ ਬੜੀ ਸੀ ਇੱਧਰ ਵੀ ਰਾਤ
ਅੱਛਾ
ਹਾਂਜੀ ਬਾਰਿਸ਼ ਮਸਾ ਇੱਕ ਦੋ ਬੂਦ ਜੇ ਆਏ ਆ ਉਸ ਤੋਂ ਬਾਅਦ ਆਈ ਨੀ ਏ
ਗਰਮੀ ਨਾਲ ਈ
ਇਸ ਕਰਕੇ ਈ ਹਾਂਜੀ-ਹਾਂਜੀ, ਬਾਰਿਸ਼ ਵਗੈਰਾ ਬਾਰਿਸ਼ ਆਈ ਨੀ ਰਹੀ ਏ ਕਿੰਨੇ ਦਿਨ ਹੋ ਗਏ ਆ ਇਕ ਵਾਰੀ ਆਈ ਆ ਦਸ ਮਿੰਟ ਬਸ ਉਸ ਤੋਂ ਬਾਦ ਦ ਆ ਨਹੀਂ-ਨਹੀਂ, ਉਹ ਕੁੜੀ ਸੀ ਤਾਂ ਮੈਂ ਨਿਕਲਦੀ ਸੀ ਟਿਊਸ਼ਨ ਨਾ ਛੱਤ ਤੇ ਮੈਂ ਜਾਨੀ ਆ
ਛੱਤ ਤੇ ਮੈਂ ਜਾਂਦੀ ਆ ਕੁੜੀ ਨੂੰ ਲੈ ਕੇ ਤੇ ਵੀ ਟਿਊਸ਼ਨ ਵਗੈਰਾ ਜਾਂਦੀ ਸੀ ਹੁਣ ਹਾਂ ਟਿਊਸ਼ਨ ਵਗੈਰਾ ਜਾਂਦੀ ਸੀ ਤੇ ਉਹ ਟਿਊਸ਼ਨ ਵਗੈਰਾ ਬੰਦ ਹੋ ਗਿਆ ਹੁਣ ਛੱਤ ਤੇ ਜਾਣਾ ਹੋ ਈ ਨੀ ਰਿਹਾ ਇਸ ਕਰਕੇ
ਤੇ ਤਾਂ ਛੱਤ ਤੇ ਮੈਂ ਜਾਈ ਨੀ ਰਹੀ ਆ
ਫਲਾਵਰ ਵਗੈਰਾ ਜਾ ਕੁਛ
ਨਹੀਂ ਮੈਂ ਤੇ ਆਪਣੇ ਘਰ ਹੀ ਲਗਾਇਆ ਵਾ ਇਕ ਕੇਸਰ ਵਾਲਾ ਗਮਲਾ ਲਗਾਇਆ ਵਾ ਮੈਨੂੰ ਬੜਾ ਸ਼ੌਕ ਤੇ ਕੇਸਰ ਵਗੈਰਾ ਉਹ ਉਹੀ ਲਗਾਇਆ ਤੇ ਇੱਕ ਐਲੋਵੇਰਾ ਲਗਾਈ ਹੋਈ ਏ ਹਾਂਜੀ ਕੇਸਰ ਜੀ ਜੀ ਕੇਸਰ ਲਗਆ ਐਲੋਵੇਰਾ ਲਗਾਈ ਏ ਗੁਲਾਬ ਕਮਲ ਏ ਇੱਕ ਅਜਵਾਇਨ ਦਾ ਪੇੜ ਆਂਦਾ ਐ ਨਾ
ਹਾਂਜੀ ਜੀ
ਪੌਦਾ ਜਾ ਆਂਦਾ ਅਜਵਾਇਨ ਦਾ ਉਹ ਚੋਂ ਅਜਵਾਇਨ ਦਾ ਟੇਸਟ ਆਂਦਾ ਉਹ ਲਗਾਇਆ ਆ ਤੇ ਤਾਂ ਕਰਕੇ
ਹਾਂਜੀ ਹਾਂਜੀ
ਜ਼ਿਆਦਾ ਜ਼ਿਆਦਾ ਕੁਛ ਨੀ ਲਗਾਇਦਾ ਅਜਵਾਇਨ ਏ, ਗੁਲਾਬ ਏ, ਕਮਲ ਏ ਤੇੇ ਉਹ ਕੇਸਰ ਦਾ ਆ ਪਰ ਇਹ ਉੱਗਦੇ ਘਟ ਨੇ ਫੁੱਲ ਵਗੈਰਾ ਤਾਂ ਕਰਕੇ
ਹੂੰ ਅਸੀਂ ਵੀ
ਹਾਂਜੀ, ਫੁੱਲ ਬਹੁਤ ਘੱਟ ਨੇ ਉਗਦੇ ਨੇ ਪਰ ਠੀਕ ਏ ਹਰਿਆਲੀ ਏ
ਜੰਮੂ ਤੋਂ ਲੈ ਕੇ ਆਏ ਪੁਦੀਨਾ
ਅੱਛਾ-ਅੱਛਾ
ਮੇਰੀ ਤਾਈ ਜੀ ਏਨਾ ਨੇ ਉਨਾਂ ਨੇ ਪੁਦੀਨਾ ਲਗਾਇਆ ਧਨੀਆ ਲਗਾਇਆ ਦਾ ਪਟ ਆਂਦਾ ਨੀ ਐ ਉਸ ਨਾਲ। ਹਾਂਜੀ।
ਅੱਛਾ-ਅੱਛਾ ਕੀ
ਤੇ ਓ ਛਾਤੇ ਨਾ ਕਿਸੇ ਲੇ ਪਾਣੀ ਜਾ ਕੇ ਦੇ ਆਂਦੇ ਆ ਕਿਸੇ ਦਾ ਮਨ ਈ ਨੀ ਕਰਦਾ ਪਾਣੀ ਜਾ ਕੇ ਦੇ ਆਂਦਾ ਗਰਮੀ ਇੰਨੀ ਐ ਬਾਰ ਨੀ
ਅੱਛਾ ਉਪਰ ਲਗਾਇਆ ਨੀ ਨਾ ਸਾਡੇ ਤੇ ਉਪਰ ਲੱਗਾ ਨਾ ਜੇਖਾ ਲੱਗਾ ਆ। ਛੱਤ ਲਗਾਇਆ ਐ ਨਾ ਵਾਸ਼ਿੰਗ ਮਸ਼ੀਨ ਵਗੈਰਾ ਵੀ ਇਸ ਵੇਲੇ ਉੱਪਰ ਈ ਕੱਪੜੇ ਧੋ ਲਈਦੇ ਐ।
ਹਾਂਜੀ ਹੋਰ ਤੁਹਾਡੇ ਗੁੜੀਆ ਕੀ ਕਰ
ਸਵੇਰੇ ਕਰ ਲਈ ਦਾ ਨਾ। ਉਪਰ ਈ ਧੋਲੀ ਦਾ ਕੱਪੜੇ ਉਪਰ ਈ ਸੁੱਕਣੇ ਪਾ ਦਿਓ ਮਸ਼ੀਨ ਲਾਈ ਏ ਓੱਪਰ।
ਹਾਂਜੀ। ਤੁਹਾਡੀ ਸੂਟ ਵਾਲੀ ਗੁੜੀਆ ਗਈ ਪਿੱਛੋਂ ਆਵਾਜ਼ ਆਰੀ ਮੈਨੂੰ ਲੱਗ ਰਿਐ। ਹਾਂ ਦਿੱਤੀਆਂ ਨਾ ਆਈਸ ਕ੍ਰੀਮ ਵਗੈਰਾ ਹੁਣ ਖਾਂਦੀਆ ਨੇ।
ਹੋ ਵਾਧੂ-ਵਾਧੂ ਕੁੁਰਕੁਰੇ ਦਵੋ ਆਈਸਕ੍ਰੀਮ ਦਵੋ।
ਬਿਲਕੁੱਲ ਸਈ ਐ ਸਈ ਐ ਨਈ ਮੈਂ ਵੀ ਮੈਂ ਵੀ ਕਰਾਂਗੀ ਘਰ ਟਰਾਈ ਆਈਸ ਕਰ੍ਰੀਮ ਮੈਂ ਵੀ ਕੱਲ ਕਰਾਂਗੀ। ਘਰ ਆਈਸ ਕਰ੍ਰੀਮ ਬਣਾ ਕੇ ਦੇਖਾਂਗੀ ਨਾ ਮੈਂ ਵੀ ਘਰ ਆਈਸਕ੍ਰੀਮ ਬਣਾ ਕੇ ਦੇਖਾਂਗੀ ਕਰਕੇ ਬੰਦੀ ਐ। ਹਾਂਜੀ-ਹਾਂਜੀ ਤੁਹਾਡੀ ਵਾਲੀ ਹਾਂਜੀ ਰਸ ਵੀ ਬਣਾ ਕੇ ਦੇਖਾਂਗੀ। ਹਾਂਜੀ ਦੇਖਾਂਗੇ ਨਾ ਪੈਲਾਂ ਖਾਂਦੀ ਆ ਕਿ ਹਾਂ। ਖਾਂਦੀ ਐ ਕ ਨਈ ਖਾਂਦੀ ਜੇ ਖਾਏਗੀ ਤੇ ਫਿਰ ਏਨੂੰ ਨੂੰ ਸਟਿਕ ਵਾਲੀ ਚਾਈਦੀ ਹੁੰਦੀ ਐ ਜਿਸ ਵਿੱਚ ਨ ਸਟਿੱਕ ਲੱਗੀ ਵੀ ਹੋਏ।
ਅੱਛਾ ਤੇ ਨਈ ਓ ਤੇ ਤੁਸੀਂ ਓਦੇ ਚ ਗਿਲਾ ਤੁਸੀ ਕਰ ਲਿਓ ਨਾ ਜਾਂ ਮੋਰਡ ਨੇ ਹੈਗੇ ਓ ਵਾਲੇ ਆਂਦੇ ਨਾ ਕਰੀਮ ਮੋਰਡ
ਹਾਂਜੀ-ਹਾਂਜੀ
ਓ ਬਜ਼ਾਰੋਂ ਲੈ ਆਏ ਓ ਦੇ ਫਿਰ ਵੀਹ ਤੀਹ ਰੁਪਏ ਦੇ ਮੋਰਡ ਆ ਜਾਂਦਾ ਨਈ ਤੇ ਫੇਰ ਗਿਲਾਸੀ ਵਿੱਚ ਪਾ ਕੇ ਨਾ ਤੇ ਘਰ ਈ ਪੀਲਾ ਲਗਾ ਲਿਓ।
ਓਹੀ ਕਰਾਂਗੀ ਇਨੂੰ ਕੱਲ ਇੱਕ ਬਣਾ ਕੇ ਦਿਖਾਣੀ ਆ ਜੇ ਹਾਂਜੀ ਜੇ ਖਾ ਲਗੀ ਤੇ ਅੱਛੀ ਗੱਲ ਐ ਫੇਰ ਰੋਜ਼ ਦੀ ਘਰ ਈ ਬਣਾ ਦਾਂਗੇ।
ਠੀਕ-ਠੀਕ ਹਾਂ ਤੇੇ ਖਾ ਲੈਣੀ ਏਨਾਂ ਨੇ ਬੱਚਿਆਂ ਨੂੰ ਟੇਸਟੀ ਲੱਗਣੀ
ਬਿਲਕੁੱਲ-ਬਿਲਕੁੱਲ ਬਣਾ ਕੇ ਦੇਖਾਂਗੀ ਮੈਂ ਕਲ ਟ੍ਰਾਈ ਕਰਾਂਗੀ
ਕਿਉਂਕਿ ਏਨਾਂ ਨੂੰ ਹੁੰਦਾ ਕੀ ਬੱਸ ਦੇ ਦੋ ਆਈਸ ਕਰ੍ਰੀਮ ਦੇ ਦੋ ਕੁਰਕਰੇ
ਹਾਂਜੀ ਹ ਚਲੋ ਠੀਕ ਐ ਹਾਂਜੀ ਕਰਦੀ ਆ ਫੋਨ। ਹਾਂਜੀ-ਹਾਂਜੀ ਚਲੋ ਠੀਕ ਐ ਤੁਹਾਨੂੰ ਮੈਂ ਓਕੇ ਜੀ ਸਸ ਸ਼੍ਰੀ ਕਾਲ ਜੀ।